ਹੈਲੋ।
ਸ਼ਸ਼ੀ ਕਾਲ ਭੈਣ ਜੀ।
ਸਸੀ ਕਾਲ ਭੈਣ ਜੀ ਸਸੀ ਕਾਲ ਹੋਰ ਠੀਕ ਓ ਤੁਸੀਂ। ਬਸ ਵਧੀਆ ਹਾਂਜੀ -ਹਾਂਜੀ ਮੈਂ ਵੀ ਠੀਕ ਆ ਤੁਸੀਂ ਸੁਣਾਓ।
ਹੋਰ ਘਾਰ ਸਭ ਠੀਕ ਨੇ?
ਸਭ ਪਰਿਵਾਰ ਸਭ ਠੀਕ ਏ। ਤੁਸੀਂ ਸੁਣਾਓ ਤਾਡੇ ਘਰ ਸਭ ਠੀਕ ਨੇ ਤੁਹਾਡੀ ਮੰਮੀ ਠੀਕ ਨੇ ਹੁਣ?
ਹਾਂਜੀ -ਹਾਂਜੀ ਠੀਕ ਨੇ।
ਛ ਹੋਰ।
ਕੀ ਕਰ ਰਹੇ ਸੀ ਮੈਂ ਤੇ ਬਸ ਬੈਠੀ ਸੀ ਵੇਹਲੀ ਹੁਣ ਤੇ।
ਮੈਂ ਵੀ ਬਾਰ ਬਸ ਸੈਰ ਕਰਨ ਆਈ ਸੀ।
ਅੱਛਾ। ਚੰਗੀ ਗੱਲ ਏ ਸੈਰ ਤੇ ਕਰਨੀ ਚਾਹੀਦੀ ਐ। ਮੈਂ ਵੀ ਬਸ ਬੱਚਿਆਂ ਨੂੰ ਪੜ੍ਹਾਣਾ ਸੀ ਫੇਰ ਇਸ ਤੋਂ ਬਾਅਦ ਮੈਂ ਕਿਹਾ ਚੱਲ। ਇੰਨੀ ਦੇਰ ਤੁਹਾਡਾ ਫ਼ੋਨ ਆ ਗਿਆ।
ਹਾਂਜੀ ਮੈਂ ਤੁਹਾਡੇ ਕੋਲ ਪੁੱਛਣਾ ਸੀ। ਕਿ ਹੁਣੇ- ਹੁਣੇ ਨਾ ਮੇਰੀ ਟਵੈਲਥ ਕੰਪਲੀਟ ਹੋਈ ਏ।
ਅੱਛਾ।
ਤੇ ਮੈਂ ਤੁਹਾਡੇ ਕੋਲ ਪੁੱਛਣਾ ਸੀ ਕਿ ਮੈਂ ਅੱਗੇ ਕੀ ਕਰਾਂ। ਜਿਸਦੇ ਨਾਲ ਮੇਰਾ ਵਧੀਆ ਕਰੀਅਰ ਵੀ ਬਣਜੇ। ਤੇ ਨਾਲ਼ੇ ਮੇਰਾ ਥੋੜ੍ਹਾ ਜਿਹਾ ਇੰਟਰਸਟ ਵੀ ਰਹੇ ਪੜ੍ਹਾਈ 'ਚ।
ਹਾਂਜੀ- ਹਾਂਜੀ ਤੁਹਾਡਾ ਕਿਸ ਚੀਜ਼। ਕਿਸ ਚੀਜ਼ ਵਿੱਚ ਇੰਟਰਸਟ ਐ ਤੁਹਾਡਾ?
ਮੇਰਾ ਤੇ। ਏਕ ਮੈਨੂੰ ਸੋਫਟਵੇਅਰ ਚ ਇੰਟਰਸਟ ਹੈਗਾ।
ਬਸ ਫੇਰ ਬੀ ਬੀ ਏ ਵਗੈਰਾ ਕਰਲੋ ਤੁਸੀਂ।
ਕੰਪਿਊਟਰ ਚ ਇੰਟਰਸਟ ਜਾਦਾ ਐ ਮੇਰਾ।
ਹਾਂ ਤੇ ਬਸ ਕੰਪਿਊਟਰ ਦਾ ਬੀ ਬੀ ਏ, ਬੀ ਸੀ ਏ ਵਗੈਰਾ ਕਰ ਲੋ। ਉਦੀ ਬੋਤ ਵੈਲਿਊ ਐ ਦੇਖੋ, ਪੜ੍ਹਾਈ ਦੀ ਤਾਂ ਵੈਲਿਊ ਹੈ ਈ ਐ ਨਾ। ਹਾਂਜੀ ਬਸ ਤੁਸੀਂ ਓ ਕਰਲੋ ਤੁਆਨੂੰ ਕਿੱਥੇ ਵੀ ਜੋਬ ਵੀ ਮਿਲ ਸਕਦੀ ਐ ਸਟੱਡੀ ਬੇਸ ਤੇ ਸਟੱਡੀ ਬੇਸ ਤੇ ਬਾਰ ਵੀ ਭੇਜਦੇ ਨੇ ਸਭ ਕੁਛ ਹੁੰਦਾ ਸਟੱਡੀ ਸਟੂਡੈਂਟਸ ਨੂੰ ਤੇ ਵੈਸੇ ਈ ਬੋਤ ਫੈਸਿਲਿਟੀਜ਼ ਨੇ।
ਹਾਂਜੀ, ਤੇ ਓਸ ਤੋਂ ਬਾਦ, ਕੇੜੀ-ਕੇੜੀ ਕੇੜੀ-ਕੇੜੀ ਜਗਾ ਤੇ ਅਸੀਂ ਜਾ ਕੇ ਜੋਬ ਕਰ ਸਕਦੇ ਆਂ ਤੇ ਕੀ-ਕੀ ਅੱਗੇ ਵੈਲੂ ਹੈਗੀ ਐਂ।
ਚੰਡੀਗੜ੍ਹ ਕਰ ਸਕਦੇ ਓ, ਦਿੱਲੀ ਕਰ ਸਕਦੇ ਓ, ਨੋਏਡਾ, ਗੁੜਗਾਵਾਂ ਏਹ ਸਾਰੇ ਬਾਂ ਪਲੈਟਫੋਮ ਹੈਗੇ ਨੇ, ਜਿੱਥੇ ਤੁਸੀਂ ਜੋਬ ਕਰ ਸਕਦੇ ਓ?
ਅੱਛਾ, ਤੇ ਹੋਰ ਕੋਈ ਓਪਸ਼ਨ ਹੈਗਾ।
ਹੋਰ ਕੋਈ ਓਪਸ਼ਨ ਨੇ ਮੈਡੀਕਲ ਲਾਈਨ ਚ, ਮੈਡੀਕਲ ਲਾਈਨ ਚ ਚਲੇ ਜੋ ਮੈਡੀਕਲ ਲਾਈਨ ਚ ਚਲੇ ਜੋ। ਸੀ ਏ ਕਰਲੋ, ਓ ਤੇ ਤੁਸੀਂ ਆਪਣਾ ਇੰਟਰਸਟ ਵੇਖ ਖੋ ਤੁਆਨੂੰ ਕਿਸ ਚੀਜ਼ ਵਿਚ ਜਾਦਾ ਇੰਟਰਸਟ ਏ ਤੁਸੀਂ ਓਸੀ ਤਰਫ ਚੱਲੋ। ਬਸ, ਐਵੇ ਨਾ ਆਪਣਾ ਆਪ ਜਿਸ ਦੇਖੋ ਜੀ ਪੜ੍ਹਾਈ ਦੀ ਵੈਲਿਊ ਐ ਹੋਰ ਤੇ ਕਿਸੇ ਚੀਜ਼ ਦੀ ਵੈਲਿਊ ਹੈ ਨੀ ਜੋ ਪੜ੍ਹ ਲਿਖ ਗਿਆ ਓਦੀ ਬੋਤ ਵੈਲਿਊ ਐ। ਬਸ, ਪੜ੍ਹੇ-ਲਿਖੇ ਬੰਦੇ ਨੇ ਤੇ ਹਰ ਕੋਈ ਜੋਬ ਵੀ ਮਿਲ ਜਾਂਦੀ ਐ ਮੈਡੀਕਲ ਲਾਈਨ ਚ ਚਲੇ ਜਾਓ। ਓ ਬੀ ਫਾਰਮਾਂ ਵਗੈਰਾ ਕਰਲੋ ਤੁਆਨੂੰ ਐਮ ਆਰ ਵਗੈਰਾ ਦੀ ਜੋਬ ਮਿਲ ਜਾਏਗੀ, ਐਮ ਆਰ ਸਭ ਲੈ ਰਹੇ ਨੇ ਵੀ-ਵੀ, ਪੱਚੀ ਪੱਚੀ-ਪੱਚੀ ਹਜ਼ਾਰ ਰੁਪਏ ਤੁਆਨੂੰ, ਅਹ ਸਟਾਰਟਿੰਗ ਮਿਲ ਜਏਗੀ ਉਦੇ ਵਿੱਚ ਲੋਕ ਕੇ ਹੁੰਦੇ ਰੈਂਦੇ ਨੇ ਅੱਗੇ ਮੈਨੇਜਰ ਦੀ ਪੋਸਟ ਤੇ ਕਿਸੇ ਪੋਸਟ ਤੇ ਅੱਗੇ ਜਾਂਦੇ ਈ ਰੈਂਦੇ ਨੇ ਅੱਗੇ-ਅੱਗੇ ਜਿਵੇਂ-ਜਿਵੇਂ, ਪੜ੍ਹੋਗੇ ਸਕੋਪ ਤੋਂ ਅੱਗੇ ਵ
ਹਾਂਜੀ ਤੇ ਟੀਚਰ ਟੀਚਰ ਅਗਰ ਮੈਂ ਬਣਨਾ ਹੋਵੇ ਓਦੇ ਚ ਮੈਨੂੰ ਮੈਂ ਕੀ ਲਵਾਂ ਫੇਰ
ਟੀਚਿੰਗ ਲਾਈਨ ਅਗਰ ਤੁਸੀਂ ਲੈਣੀ ਐ ਤੇ ਤੁਸੀਂ ਫੇਰ ਜਿਸ ਸਬਜੈਕਟ ਚ ਮਾਟਰ ਸਬਜੈਕ ਲੈ ਲਓ ਜਿਦੇ ਵਿੱਚ ਤੁਸੀਂ ਆਪਣੀ ਕੋਈ ਮਾਸਟਰ ਡਿਗਰੀ ਕਰੋ ਜਿਵੇਂ ਐਮ ਏ ਵੇ ਐਮ ਏ ਏਕ ਪਰਟੀਕੂਲਰ ਇੱਕ ਸਬਜੈਕਟ ਦੀ ਹੁੰਦੀ ਐ ਓ ਤੁਸੀਂ ਵੇਖੋ ਤੁਸੀਂ ਹਿੰਦੀ, ਇੰਗਲਿਸ਼, ਮੈਥ, ਸਾਇੰਸ ਕੇੜੀ, ਪਟੀਕੁਲਰ ਸਬਜੈਕਟ ਰੱਖਣਾ।
ਅੱਛਾ।
ਤੇ ਜਿਵੇਂ ਹੁਣ ਤੁਸੀਂ ਮੰਨ ਲਓ ਹਿੰਦੀ ਰੱਖਣੀ ਐ ਜਾਂ ਸੰਸਕ੍ਰਿਤ ਰੱਖਣੀ ਏ ਪੰਜਾਬੀ ਰੱਖ ਤੁਸੀਂ ਪੰਜਾਬੀ ਲਓ ਨਾ, ਤੁਸੀਂ ਪੰਜਾਬੀ ਲਓ ਤੁਸੀਂ ਪਲੱਸ ਟੂ ਦੇ ਨਾਲ-ਨਾਲ ਆਪਣੇ ਅਡੀਸ਼ਨਲ ਪੇਪਰ ਦੋ ਕੋਲਜ ਜਾ ਕੇ ਨਾਲ ਆਪਣੇ ਅਡੀਸ਼ਨਲ ਪੰਜਾਬੀ ਦੇ ਪੇਪਰ ਦੋ ਪੰਜਾਬੀ ਐਡੀ ਅੱਛੀ, ਲੈਂਗੁਏਜ ਐ ਸਾਡੀ ਤੁਸੀਂ ਏਨੂੰ, ਅਹ ਫੋਲੋ ਕਰੋ।
ਹਾਂਜੀ ਨੀਪੰਜਾਬੀ ਦੀ ਮੈਂ ਪੜ੍ਹੀ ਐ ਪਲੱਸ ਟੂ ਤੱਕ
ਹਾਂਜੀ ਬਸ ਅੱਗੇ ਵੀ ਨਈ ਓ ਤਾਂ ਤੁਸੀਂ ਪੜ੍ਹੀਏ ਨਾ ਹੁਣ ਤੁਸੀਂ ਅਪਣੀ ਮਾਸਟਰ ਡਿਗਰੀ ਚ ਵੀ ਅਡੀਸ਼ਨਲ ਸਬਜੈਕਟ ਪੰਜਾਬੀ ਰੱਖੋ।
ਅੱਛਾ।
ਪੰਜਾਬੀ ਦੀ, ਬੜੀ ਜਲਦੀ ਵੈਕੈਂਸੀਆਂ ਨਿਕਲਦੀਆਂ ਨੇ ਤੇ ਜੋਬ ਵੀ ਬੜੀ ਜਲਦੀ ਮਿਲਦੀ ਹੈ ਗੌਰਮੈਂਟ ਜੋਬ ਜੇ, ਹਾਂਜੀ।
ਤੇ ਉਸ ਤੋਂ ਬਾਅਦ, ਗਰੇਜੂਏਸ਼ਨ ਚਲੋ ਕਰਲੀ
ਗ੍ਰੈਜੂਏਸ਼ਨ ਤੁਸੀਂ, ਗ੍ਰੈਜੂਏਸ਼ਨ ਕਰ ਲੋ ਫਿਰ ਤੁਸੀਂ ਐਮ ਏ ਕਰੋ ਬੀ ਐਡ ਕਰ ਲੋ, ਹਾਂਜੀ।
ਐਮ ਏ ਤੋਂ ਬਾਅਦ, ਬੀਏਡ ਹੋਏਗੀ ਨਾ
ਨਹੀਂ- ਨਹੀਂ ਐਸਾ ਕੁਛ ਜ਼ਰੂਰੀ ਨਹੀਂ ਹੈਗਾ, ਤੁਸੀਂ ਬੀ ਐਡ ਪਹਿਲੇ ਕਰ ਲਓ, ਫਿਰ ਐਮ ਏ ਕਰ ਲਓ ਉਹ ਕੋਈ ਜ਼ਰੂਰੀ ਨਹੀਂ ਹੈਗਾ
ਅੱਛਾ-ਅੱਛਾ।
ਹੁਣ ਬੀ ਐਡ ਹੈਗੀ ਏ ਇੱਕ ਸਾਲ ਦੀ, ਐਮ ਏ ਵੇ ਦੋਸ ਸਾਲ ਦੀ ਉਹ ਤੁਸੀਂ ਵੇਖੋ, ਪਹਿਲੇ ਕਿਹੜੀ ਡਿਗਰੀ ਕਰਨੀ ਹੈ।
ਐਵੇਂ ਤੇ ਪੜ੍ਹਾਈ, ਬਹੁਤ ਵੈਲਿਊ ਏ ਭੈਣ ਜੀ। ਨਹੀਂ ਹੁਣ ਇੱਕ ਸਾਲ ਦੀ ਹੋਗੀ ਏ
ਅੱਛਾ।
ਹਾਂਜੀ। ਮੈਂ ਵੀ, ਮੈਂ ਵੀ ਕੀਤੀ ਹੋਈ ਏ ਹਾਂਜੀ ਸਕੂਲ ਚ ਟੀਚਿੰਗ ਕਰ ਸਕਦੇ ਹੋ, ਐਮ ਏ ਕਰੋ ਐਮ ਏ ਤੋਂ ਬਾਅਦ ਤੁਸੀਂ, ਪੜ੍ਹਨ ਵਾਲੇ ਹੁਣ ਦੋ ਮੈਂ ਐਮ ਏ ਵੀ ਕੀਤੀ ਹੋਈ ਏ, ਬੀ ਐਡ ਵੀ ਕੀਤੀ ਹੋਈ ਏ। ਆਪਣੀ ਲੈਂਗੁਏਜ ਸਬਜੈਕਟ ਤੇ ਛਾਂਜੀ ਹੁਣ ਤੁਸੀਂ ਇਹ ਵੇਖੋ ਅਗਰ ਤੁਸੀਂ, ਐਮ ਏ ਤੱਕ ਚਲੇ ਜਾਂਦੇ ਹੋ ਅੱਗੇ ਤੁਸੀਂ ਐਮ ਫਿਲ ਕਰ ਲਓ, ਐਮ ਫਿਲ ਕਰਕੇ ਤੁਸੀਂ ਡੋਕ ਤੁਹਾਡੇ ਨਾਮ ਦੇ ਅਗੇ ਡਾਕਟਰ ਲੱਗ ਜਾਏਗਾ। ਆਮ ਫਿਲ ਏ ਸੋਰੀ, ਐਮ ਫਿਲ ਕਰਕੇ ਹਾਂ। ਸੋਰੀ ਐਮ ਫਿਲ ਕਰਤੁ, ਐਮ ਫਿਲ ਇੱਕ ਸਾਲ ਦੀ ਐਮ ਫਿਲ ਏ, ਉਸ ਤੋਂ ਬਾਅਦ ਫਿਰ ਤੁਸੀਂ ਪੀ ਐਚ ਡੀ ਕਰੋ। ਪੀ ਐਚ ਡੀ ਤੋਂ ਬਾਅਦ ਤੁਹਾਡੇ ਨਾਮ ਦੇ ਅੱਗੇ ਡਾਕਟਰ ਲੱਗ ਜਾਏਗਾ। ਜਿਵੇ ਹੁਣ ਤੁਸੀਂ ਪੰਜਾਬੀ ਦੇ ਲੈਕਚਰਾਰ ਬਣ ਜੋਗੇ ਫਿਰ। ਤੁਸੀਂ, ਟੀਚਰ ਨੀ ਰਹੋਗੇ ਕਾਲਜ ਵਿੱਚ ਲੈਕ ਚਰਾਰ ਬਣੋਗੇ ਪੰਜਾਬੀ ਦੇ, ਹਾਂਜੀ। ਬੜੇ ਸਕੋਪ ਨੇ ਭੈਣ ਜੀ, ਪੜਾਈ ਦੀ ਬਹੁਤ ਵੈਲਿਊ ਏ ਤੁਸੀਂ ਕਿਸੀ ਵੀ, ਅ ਲਾਈਨ ਇਚ ਚਲੇ ਜਾਓ ਸਭ ਤੋਂ ਪਹਿਲੇ ਸਟੱਡੀ ਮੰਗਦੇ ਨੇ।
ਤੇ ਲੈਕਚਰਾਰ ਦੀ ਕਿੰਨੀ, ਪੇ ਹੁੰਦੀ ਹੈ ਸੈਲਰੀ ਪੈਕੇਜ ਕਿੰਨਾ ਰਹਿੰਦਾ
ਕਾਫੀ ਪੈਕੇਜ ਮਿਲਦੇ ਨੇ ਐ ਤੇ, ਪ੍ਰਾਈਵੇਟ ਸਕੂਲ ਵਾਲੇ ਵੀ ਤੇ ਗੋਰਮਿੰਟ ਜੋਬ ਮਿਲ ਜਾਏ ਤੇ ਬਹੁਤ ਵਧੀਆ।
ਹਾਂਜੀ।
ਲੱਖ-ਲੱਖ, ਸਵਾ-ਸਵਾ ਲੱਖ ਪੈਕੇਜ ਹੈ। ਮੰਥਲੀ
ਅੱਛਾ। ਇਹ ਤੇ ਵਧੀਆ ਫ਼ਿਰ
ਹਾਂਜੀ।
ਤੇ ਹੋਰ, ਇੱਕ ਤਾਂ ਟੀਚਿੰਗ ਹੋ ਗਿਆ, ਤੇ ਮੈਨੂੰ ਸੀਏ ਦਾ ਵੀ ਦੱਸ ਦੋ ਥੋੜਾ ਜਿਹਾ ਜਿਵੇ ਸੀਏ ਲਾਈਨ ਚ ਜਾਣਾ ਤੇ
ਸੀਏ ਲਾਈਨ ਚ ਜਾਣਾ ਤੇ ਤੁਸੀਂ ਆਪਣੀ ਸਟੱਡੀ ਕਰਕੇ ਸੀ ਏ ਕਰੋ, ਸੀ ਏ ਤੋਂ ਬਾਅਦ ਤੁਸੀਂ ਵਕੀਲ ਬਣ ਜੋ ਗੇ ਬੱਸ।
ਹਾਂਜੀ, ਸੋਰੀ ਉਹ ਤੇ ਐਲ -ਐਲ ਬੀ, ਐਲ-ਐਲ ਬੀ ਚ ਹੁੰਦਾ ਵੇ। ਸੀ ਏ ਤੋਂ ਬਾਅਦ ਤੁਸੀਂ ਆਪਣੇ ਅਕਾਊਂਟੈਂਟ ਦਾ ਸਾਰਾ ਕੰਮ ਕਰ ਸਕੋਗੇ, ਸੀ ਏ ਕਰਕੇ
ਅੱਛਾ,। ਤੇ ਗ੍ਰੈਜੂਏਸ਼ਨ ਤੋਂ ਬਾਅਦ ਸੀਏ ਦੀ ਪੜ੍ਹਾਈ ਸ਼ੁਰੂ ਕਰਾ। ਅੱਛਾ, ਕਿਉਂਕਿ ਮੇਰੀ ਕੋਮਰਸ ਲਿੱਤੀ ਸੀ ਨਾ ਮੈਂ।
ਹਾਂਜੀ ਤੇ ਕੋਈ ਗੱਲ ਨੀ ਤੁਸੀਂ ਕਿਸੀ ਵੀ ਕੰਪਨੀ 'ਚ ਆਪਣੀ ਓ ਕਰ ਸਕਦੇ ਓ। ਸੀਏ ਕਰਕੇ, ਅਕਾਉਟੈਂਟ ਦੀ ਜੋਬ ਮਿਲ ਸਕਦੀ ਏ ਤੁਆਨੂੰ। ਕਿਸੀ ਵੀ ਅੱਛੀ ਕੰਪਨੀ 'ਚ। ਮਲਟੀਨੈਸ਼ਨਲ ਕੰਪਨੀਆਂ ਬੜੀ ਚੱਲ ਰੀਆ ਨੇ, ਇੰਟਰਨੈਸ਼ਨਲ ਕੰਪਨੀਆਂ ਨੇ ਅੱਜ-ਕੱਲ ਤੇ, ਅੱਜ- ਕੱਲ ਤੇ ਹੈ ਈ ਨੀ ਏਥ - ਏਥੇ ਦਿੱਲੀ, ਨੋਇਡਾ, ਗੁੜਗਾਵਾਂ ਏਥੇ ਤੇ ਸਬ ਇੰਟਰਨੈਸ਼ਨਲ ਕੰਪਨੀਆਂ ਨੇ। ਤੁੁਆਨੂੰ ਹੱਸ ਕੇ ਓ ਲੈਣਗੇ। ਮਾਰਕਸ ਦੇਖ ਰੱਖੇ ਜਾਂਦੇ ਨੇ, ਬਸ ਸਕੋਪ ਦੇਖੋ ਤੁਸੀਂ। ਤੁਆਡਾ ਸਭ ਤੋਂ ਵੱਡੀ ਗੱਲ ਏ ਭੈਣ ਜੀ ਇੰਟਰਸਟ ਵੇਖੋ, ਤੁਆਡਾ ਇੰਟਰਸਟ ਕਿਸ ਸਬਜੈਕਟ 'ਚ ਏ, ਇੰਟਰਸਟ ਵੇਖੋ।
ਮੈਂ ਨਾ ਕਨਫਿਊਜ ਹੋ ਜਾਂਣੀ ਆਂ, ਤਾਂਈੰ ਮੈਂ ਸੋਚਿਆ ਤੁਆਨੂੰ ਪੁੱਛਾਂ।
ਨਈ ਤੁਸੀਂ ਆਪਣਾ ਇੰਟਰਸਟ ਵੇਖੋ, ਤੁਆਨੂੰ ਜਿਸ ਸਬਜੈਕਟ ਵਿੱਚ ਇੰਟਰਸਟ ਏ, ਓ- ਉਦੀ ਓਨਲਾਈਨ ਕਲਾਸਿਜ ਲਗਾਓ, ਓਨਾ ਦੇ ਕੋਈ ਟੈਸਟ ਨਿਕਲਦੇ ਨੇ, ਓ ਫਾਰਮ ਭਰੋ ਟੈਸਟ ਦੋ। ਕਈ ਵਾਰ ਇੱਕ ਟੈਸਟ ਪਾਸ, ਦੋ ਪਾਸ, ਤਿੰਨ ਪਾਸ ਉੰਝੇ ਸਾਰੀ ਪੜ੍ਹਾਈ ਫ੍ਰੀ 'ਚ ਹੁੰਦੀ ਚਲੀ ਜਾਂਦੀ ਏ। ਟੈਸਟ ਪਾਸ ਕਰ ਕਰ ਕੇ।
ਹਾਂਜੀ ਹਾਂਜੀ ਮੈਂ ਵੀ ਸੁਣਿਆ ਓਸ ਤੋਂ ਬਾਦ ਗੌਰਮੈਂਟ ਕਾਲਜ ਵਿੱਚ ਵੀ ਐਡਮੀਸ
ਹਾਂਜੀ ਮਿਲ ਜਾਂਦਾ ਬੜੇ ਆਰਾਮ ਨਾਲ ਗੌਰਮੈਂਟ ਕਾਲਜ ਵਿੱਚ ਐਡਮਿਸ਼ਨ ਮਿਲਦਾ। ਹੁਣ ਵਈ ਕਿਨੇ ਕਿਸੀ ਨੇ ਓ ਕਰਨੀ ਏ, ਮੈਡੀਕਲ ਲਾਈਨ ਚ ਜਾਣਾ। ਤੇ ਐਮ ਬੀਬੀ ਐਸ ਕਰਨੀ ਏ ਤੇ ਨੀਟ ਦੇ ਪੇਪਰ ਬੱਚੇ ਦਿੰਦੇ ਨੇ ਨਾ। ਨੀਟ ਦਾ ਟੈਸਟ ਕਲੀਅਰ ਕਰੇ ਤੇ ਕਈ ਵਾਰ ਹੁੰਦਾ ਮਾਰਕਸ ਦੇ ਉੱਪਰ ਗੱਲ ਏ, ਤੁਆਡੇ ਮਾਰਕਸ ਅੱਛੇ ਆਏ ਨੇ। ਤੇ ਛੇ ਸੌ ਤੋਂ ਉੱਪਰ ਮਾਰਕਸ ਆਏ ਨੇ, ਬਿਨਾਂ ਤੁਸੀਂ ਕੋਚਿੰਗ ਤੋਂ ਤੁਸੀਂ ਲੈ ਰੇ ਓ। ਤੇ ਤੁਆਡੀ, ਤੁਆਡੀ ਗੋਰਮੈਂਟ ਸੀਟ ਵੀ ਨਿਕਲ ਜੇਗੀ, ਗੌਰਰਮੈਂਟ ਸੀਟ ਨਿਕਲੀ ਤੇ ਕੋਈ ਖਰਚਾ ਈ ਨੀ ਹੈਗਾ ਖਾਸ।
ਹਾਂਜੀ, ਹਾਂ ਸਾਡੇ ਨੋਨ 'ਚ ਵੀ ਕੀਤੀ। ਕੀਤੀ ਏ ਕਿਸੇ ਨੇ, ਓਨੇ ਨੀਟ ਦਾ ਪੇਪਰ ਕਲੀਅਰ ਕੀਤਾ।
ਹਾਂਜੀ ਹਾਂਜੀ।
ਬਸ ਓਹੜਈ ਰੋਜ਼ ਐਈ ਸੋਚਦੀ ਆਂ, ਕੀ ਕਰਾਂ ਹੁਣ ਕੀ ਕਰਾਂ? ਫੇਰ ਕਿਸੇ ਨਾਲ ਗੱਲ ਕਰਨੀ ਆ, ਫੇਰ ਥੋੜਾ ਸਮਝ ਆਂਦਾ, ਫੇਰ ਬਾਦ 'ਚ ਫੇਰ ਕਨਫਿਊਜ ਹੋ ਜਾਂਨੀ ਆ।
ਤੇ ਕਨਫਿਊਜ ਵਾਲੀ ਤੇ ਗੱਲ ਈ ਨੀ, ਕਨਫਿਊਜ ਤੇ ਹੋਣ ਦੀ ਲੋੜ ਈ ਨੀ।
ਹੁਣ ਜੇੜਾ ਮੇਰਾ ਕੰਪਿਊਟਰ ਵਿਚ ਇੰਟਰਸਟ ਹੈਗਾ, ਮੈਂ ਬੀ ਸੀ ਏ ਕਰਾਂ।
ਹਾਂ ਬੀ ਸੀ ਏ ਕਰ ਲੋ, ਬੀਬੀਏ ਕਰ ਲੋ ਹਾਂ।
ਬੀਬੀ ਏ ਤੋਂ ਬਾਦ ਐਮ ਬੀਏ ਹੁੰਦੀ ਏ ਨਾ।
ਹਾਂਜੀ।
ਅੱਛਾ। ਹੋਰ ਤੁਸ ਤੁਸੀਂ ਕੀ ਕਰ ਰੇ ਸੀ?
ਮੈਂ ਤੇ ਟੀਚਿੰਗ ਮੈਂ ਤੇ ਟੀਚਿੰਗ ਲਾਈਨ 'ਚ ਸੀਗੀ, ਮੈਂ ਤੇ ਪੈਲੇ ਆ ਗ੍ਰੈਜੂਏਸਨ ਕੀਤੀ, ਗ੍ਰੈਜੂਏਸ਼ਨ ਤੋਂ ਬਾਦ ਮੈਂ ਐਮ ਏ ਕੀਤੀ, ਐਮ ਏ ਤੋਂ ਬਾਦ ਮੈਂ ਪੈਲੇ ਮੈਂ ਬੀ ਐਡ ਕੀਤੀ।
ਸਬਜੈਕਟ 'ਚ ਕੀਤੀ ਸੀ?
ਮੇਰੀ ਇੰਗਲਿਸ਼ ਔਰ ਪੰਜਾਬੀ ਦੋਨੋ ਸਬਜੈਕਟਾਂ 'ਚ ਸੀਗੀ। ਮੈਂ ਅਡੀਸ਼ਨਲ ਪੇਪਰ ਦਿੱਤੇ ਸੀ ਪੰਜਾਬੀ ਦੇ।
ਅੱਛਾ ਠੀਕ ਏ। ਤੇ ਬੀਐਡ। ਅੱਛਾ
ਕਟ ਲਿੱਤਾ ਸੀ ਨਾ।
ਅੱਛਾ-ਅੱਛਾ। ਚਲੋ ਵਧੀਆ ਫੇਰ ਤੁਸੀਂ ਕਿੱਥੇ ਜੋਬ ਵੀ ਕਰ ਰਹੇ ਹੋ?
ਨਹੀਂ ਮੈਂ ਤੇ ਜੋ ਹਲੇ ਜੋਬ ਨੀ ਕਰਦੀ, ਹਾਲੇ ਤਾਂ ਮੈਂ ਹਾਊਸ ਵਾਈਫ ਹੈਗੀ ਹਾਂ, ਹਾਲੇ ਤਾਂ ਮੈਂ ਜੋਬ ਨੀ ਕਰਦੀ।
ਅੱਛਾ-ਅੱਛਾ।
ਹਾਂਜੀ। ਗਰਮੈਂਟ ਦੀ ਬਹੁਤ ਸਕੀਮਾਂ ਨੇ ਉਹ ਤੇ ਜੋ ਦੇਖੋ ਜੋ ਕਰ ਸਕਦਾ ਉਹ ਤੇ ਕਰ ਲੇ ਣਾ।
ਹਾਂਜੀ।
ਐ ਫਰਕ ਪੈਂਦਾ ਐ।
ਹਾਂਜੀ, ਮੈਂ ਵੀ ਹੁਣ ਪੇਪਰ- ਜਿਹੜੇ ਆ ਗੌਰਮੈਂਟ ਐਗਜ਼ਾਮ ਨਿਕਲਦੇ ਨੇ ਐਵੀ ਫੀਲ ਕਰ ਸਕਦੇ ਆ ਨਾ, ਕੁਛ ਗਲਤ ਬੇਸ ਹੁੰਦੇ ਨੇ ਤੇ ਕੁਛ ਗ੍ਰੇਜੂ਼ਏਸ਼ ਬੇਸ ਹੁੰਦੇ ਨੇ।
ਹਾਂਜੀ- ਹਾਂਜੀ। ਹੋਰ ਸੁਣਾਓ ਤੁਸੀਂ?
ਬੱਸ ਸਬ ਵਧੀਆ।
ਅੱਜ-ਕੱਲ੍ਹ ਤੇ ਬੱਚਿਆਂ ਦੇ ਵੀ ਇਹੀ ਏ, ਬੱਚਿਆਂ ਨੂੰ ਇਹੀ ਸਿਖਾਓ ਕਿ ਪੜ੍ਹਨਾ ਐ ਬਸ, ਹੋਰ ਕੁਛ ਨੀ। ਐਈ ਜ਼ਿੰਦਗੀ ਦੇ ਪੱਚੀ- ਛੱਬੀ ਸਾਲ ਤੱਕ ਅਗਰ ਤੁਸੀਂ ਵੱਡੇ ਹੋ ਕੇ ਛੇ ਸਾਲ ਤੋਂ ਲੈ ਕੇ ਪੱਚੀ ਸਾਲ ਤੱਕ ਪੜ੍ਹਾਈ ਕਰ ਲਈ ਤੇ ਸਾਰੀ ਜ਼ਿੰਦਗੀ ਸੌਖੀ ਏ, ਬਸ।
ਹਾਂਜੀ।
ਹਾਂਜੀ।
ਅਗਰ ਐਈ ਰਹਿ ਗੇ, ਇਹੀ ਸਾਲ ਪੜ੍ਹਾਈ ਨਹੀਂ ਕੀਤੀ ਫੇਰ ਅੱਗੇ ਜਾ ਕੇ ਸੋਚਣਾ ਪੈਂਦਾ।
ਹਾਂਜੀ। ਚਾਲੋ, ਚੰਗਾ ਭੈਣ ਜੀ ਫੇਰ ਕਰਨੀ ਆਂ ਫੇਰ ਗੱਲ, ਠੀਕ ਏ ਜੀ, ਸਸਰੀ ਕਾਲ।
ਸਤਿ ਸ੍ਰੀ ਅਕਾਲ।